ਸਤਿ ਸ਼੍ਰੀ ਅਕਾਲ ਇੱਥੇ ਹੀ ਰਹੀਦਾ ਜੀ ਉਥੇ ਜਾਣਾ ਬਸ ਜੀ ਗਰਮੀ ਕਰਕੇ ਨਹੀਂ ਨਿਕਲਿਆ ਜਾਂਦਾ ਬਾਹਰ ਹੋਰ ਹਾਂਜੀ ਹਾਂਜੀ ਕਿੱਧਰ ਜਾਣਾ ਦੱਸੋ
ਦੇਖਲੋ ਬਣਾਓ ਤੁਸੀਂ ਦੱਸੋ ਕਿੱਥੋਂ ਦਾ ਹਿਮਾਚਲ ਵਾਸ ਕੇ ਇਸ ਪਾਸੇ ਤੇ ਬੜੇ ਕਹਿੰਦੇ
ਹਾਂਜੀ ਮੈਂ ਵੀ ਦੇਖਿਆ ਬਹੁਤ ਹਾਂਜੀ ਇਹ ਤੇ ਹੈ ਇਧਰ ਤੇ ਹੈ ਮਨਾਲੀ ਵਗੈਰਾ ਬਹੁਤ
ਹਾਂ ਉਸ ਪਾਸੇ ਨਹੀਂ ਜਾ ਸਕਦੇ ਹੋਰ ਕੋਈ ਪਾਸੇ
ਉੱਧਰ ਤੇ ਪੂਰੀ ਗਰਮੀ ਹੋਏਗੀ ਜੇ ਕਸ਼ਮੀਰ ਚੱਲੇ ਆ।
ਕਸ਼ਮੀਰ ਦਾ ਬਣਾ ਲੳ। ਉਸ ਪਾਸੇ ਵੀ ਤਾਂ ਰਾਸ਼ ਹੀ ਹੋਗਾ ਅੱਜ ਕੱਲ੍ਹ ਲੋਕ ਕਸ਼ਮੀਰ, ਮਨਾਲੀ ਆ। ਮਨਸੂਰੀ ਜਾ ਰਹੇ ਨੇ ਇੰਨੇ ਇੰਨੇ ਜਾਮ ਦਿਖਾਉਂਦੇ ਪਏ ਨੇ ਟੀ ਵੀ ਤੇ।
ਚਲੋ ਕਸ਼ਮੀਰ ਦਾ ਹੈ ਕਸ਼ਮੀਰ ਵੱਡਾ। ਵੱਡਾ ਹੈ ਨਾ ਇੱਕ ਜਗ੍ਹਾ ਰਸ਼ ਹੋਆ ਬੰਦਾ ਇੰਨੇ ਚ ਦੂਜੀ ਜਗ੍ਹਾ ਘੁੰਮਣ ਆਦਾ ਕਿ ਉਹ ਛੋਟਾ ਨੀ ਹੈਗਾ ਨਾ।
ਤੇ ਸੜਕਾਂ ਤੇ ਤਾਂ ਜਾਮ ਲੱਗਾ ਹੋਣਾ ਨਾ।
ਹਾਂ ਜਾਮ ਤੇ ਲੱਗਾ ਹੋਏਗਾ ਦੇਖਲੋ ਫਿਰ ਦੱਸ ਸਲਾਹ ਕਰਲੋ।
ਮੈਂ ਕਿਹਾ ਬੱਚਿਆਂ ਦੀ ਛੁੱਟੀਆਂ ਪਈਆਂ ਹੋਈਆਂ ਬੱਚੇ ਮਗਰ। ਪਏ ਹੋਏ ਨੇ। ਆਪਣਾ ਵੀ ਦਿਲ ਕਰਦਾ ਚੱਲ ਘੁੰਮ ਆਈਏ।
ਹਾਂਜੀ ਹਾਂਜੀ ਇਹ ਤੇ ਹੈ ਹੀ। ਕੋਈ ਨੀ ਬਣਾਉਂਦੇ ਆ ਪ੍ਰੋਗਰਾਮ ਪੁੱਛਣੇ ਆ ਬੱਚੇ।
ਉਹੀਓ ਜਿਹਨੂੰ ਹਾਂ ਜਿਹਨੂੰ ਪੁੱਛੋ ਉਹੀਓ ਕਹਿੰਦੇ ਪਏ ਨੇ। ਕਿ ਬਈ ਉੱਧਰ ਰਸ਼ ਬੜਾ ਬੜਾ ਰਸ਼ ਹੈ ਅੱਜ ਕੱਲ੍ਹ ਹਿਮਾਚਲ ਵੱਲ ਜੋਰ ਬੜਾ ਪਿਆ ਹੈ ਲੋਕ ਅੱਜ ਕੱਲ ਹਿਮਾਚਲ ਵੱਲ ਜਾਣ ਲੱਗ ਗਏ ਨੇ।
ਹਾਂਜੀ ਇਹ ਪਰ ਡਰ ਵੀ ਲੱਗਦਾ ਨਾ ਲੈਂਡਸਲਾਈਡ ਵਗੈਰਾ ਵੀ ਹੋ ਜਾਂਦੀਆਂ ਨੇ। ਹੂੰ ਤੇ ਡਰ ਲੱਗਣ ਲੱਗ ਜਾਂਦਾ।
ਵੱਲ ਯਾਤਰਾ ਜਾਂਦੀਆਂ ਪਈਆਂ ਤੇ ਉੱਧਰ। ਨਾਲੀਏ।
ਹਾਂਜੀ ਉਹ ਵੀ ਠੀਕ ਹੈ। ਚਲੋ ਦਰਸ਼ਨ ਕਰ ਆਈਏ ਅਸੀਂ।
ਹੋਰ ਕੀ ਚਲੋ ਬਾਬੇ ਨੂੰ ਹੱਥ ਜੋੜੀਏ ਅਸੀਂ ਹੋਈਏ।
ਹਾਂਜੀ ਬੱਚੇ ਵੀ ਕਹਿ ਰਹੇ ਸੀ । ਗੁਡੀਆ ਮੇਰੀ ਬਾਈ ਜਾ ਕੇ ਆਂਨੇ ਆ ਹੇਮਕੁੰਟ ਸਾਹਿਬ।
ਅੱਛਾ। ਅੱਛਾ ਚਲੋ ਫੇਰ ਬਣਾ ਲਈਏ ਹੋਰ ਫਿਰ ਤੁਹਾਡਾ ਵਿਚਾਰ ਕੀ ਹੈ ਕਦੋਂ ਤੱਕ ਜਾਣਾ? ਆਪਾ ਜੇ ਤੁਸੀਂ।
ਬਸ ਦੇਖਲੋ ਇਹਨਾਂ ਛੁੱਟੀਆਂ । ਜੀ ਫੇਰ ਇੱਕ ਦੋ ਜੁਲਾਈ ਤੋਂ ਸਕੂਲ ਖੁੱਲ। ਜਾਣੇ ਨੇ ਆਹ ਮੇਰੇ। ਕੋਲ ਤਾਂ ਇਹੀ ਦਿਨ ਹੈਗੇ ਨੇ ਬਸ ਜੂਨ ਦੇ।
ਕਹਿੰਦੇ ਰਸਤਾ ਵੀ ਬੜਾ ਕਠਿਨ ਹੈਗਾ ਨਾ ਅਸੀਂ ਤਾਂ ਪਹਿਲੇ ਗਏ ਹੋਏ ਹਾਂ ਕਾਫੀ ਟਾਈਮ ਹੋ ਗਏ। ਦੁਬਾਰਾ ਮੈਂ ਗਈ ਨਹੀਂ ਦੁਬਾਰਾ ਮੈਂ, ਤੌੜ ਉੱਪਰ ਤ ਗਈ ਸੀ ਤੇ ਉੱਪਰ ਬਿਲਕੁਲ ਮੇਨ ਦਰਸ਼ਨ ਕਰਨ ਲਈ ਗਈ ਬੱਚਿਆਂ ਨੇ ਬੜਾ ਜ਼ੋਰ ਲਾਇਆ ਮੰਮੀ ਚਲੇ ਚਲੋ ਮੰਮੀ ਉੱਪਰ ਚਲੇ ਜਾਓ ਜਰਾ ਜਿੰਨਾ ਰਸਤਾ ਹੈ ਮੈਂ ਕਿਹਾਿਆ ਨਹੀਂ ਮੈਂਿਆ ਚਲੋ ਬਾਬੇ ਨੂੰ ਮਨਜੂਰ ਨੀ ਹੋਣਾ ਬੁਲਾਉਣਾ ਉੱਥੇ
ਪ੍ਰੋਪਰ ਫੇਰ ਇਹ ਉੱਪਰ ਆਕਸੀਜਨ ਵਗੈਰਾ ਦੀ ਵੀ ਕਮੀ ਹੈ ਨਾ ਬਾਕੀ ਮੈਂ ਤੇ ਗਈ ਨੀ ਕਦੀ ਬੱਚੇ ਕਹਿ ਰਹੇ ਨੇ ਫਸਟ ਟਾਈਮ ਹੀ ਜਾਣਾ ਤੁਸੀ ਵੀ ਕਹਿੰਦੇ ਚਲੋ
ਨਹੀਂ ਤੁਸੀ ਤਾਂ ਜਾ ਸਕਦੇ ਹੋ ਕਿਉਂਕਿ ਤੁਹਾਡੇ ਬੱਚੇ ਹੋ ਗਏ ਨੇ ਵੱਡੇ ਬੱਚੇ ਵੱਡੇ ਬੜੇ ਆਰਾਮ ਨਾਲ ਤੁਰ ਸਕਦੇ ਨੇ ਜਾ ਸਕਦੇ ਨੇ ਉਹ ਹੁਣ ਤੇ ਬੜਾ ਆਰਾਮ ਹੋ ਗਿਆ ਪਹਿਲ ਤਾਂ ਪਿੱਛੋਂ ਤੁਰ ਕੇ ਜਾਣਾ ਪੈਂਦਾ ਸੀ
ਹਾਂਜੀ ਇਹ ਤੇ ਹੈ ਤੁਰ ਕੇ
ਤੱਕ ਨਾ ਗੱਡੀ ਜਾਣ ਲੱਗ ਗਈ ਹੈ
ਬਸ ਉਹ ਛੇ ਕਿਲੋਮੀਟਰ ਦੀ ਕਹਿੰਦੇ ਨੇ ਔਖੀ ਬਹੁਤ ਬਰਫ਼ ਵਗੈਰਾ ਹੁੰਦੀ ਨਹੀਂ ਐਰੋਪਲੇਨ ਵਿੱਚ ਦੇ ਕੀ ਪੈਦਲ ਤੁਰ ਕੇ ਜਾਏ ਬੰਦਾ ਜੇ ਜਾ ਹੀ ਰਿਹਾ
ਉਹ ਵੀ ਪੂਰਾ ਤੋੜ ਨਿ ਨਾ ਜਾਂਦਾ ਉਹ ਵੀ ਅੱਧ ਵਿਚਕਾਰ ਲਾ ਦਿੰਦਾ ਮੈਂ ਉਹਦੇ ਤੇ ਹੀ ਗਈ ਸੀ ਤੇ ਬੱਚੇ ਮੇਰੇ ਪੈਦਲ ਗਏ ਸੀ ਮੈਂ ਐਰੋਪਲੇਨ ਚ ਹੀ ਗਈ ਸੀ
ਅੱਛਾ ਅੱਛਾ ਵਆ
ਹਾਂ ਤੇ ਉਹਨੇ ਅੱਧੇ ਰਸਤੇ ਰਾਹਤਾ ਜਿਹਨਾਂ ਜਿਹਨਾਂ ਨੇ ਗੱਡੀਆਂ ਫੜੀਆਂ ਦੌੜ ਗਏ ਮੈਂ ਉੱਥੇ ਕੱਲੀ ਰਹਿ ਗਈ ਮੈਂ ਕਰਾਂ ਕੀ ਮੈਂ ਕਿਹਾ ਹੁਣ ਕਿੰਨੀ ਕੁ ਦੂਰ ਹੈ ਕਹਿੰਦੇ ਓ ਵੀ ਮੈਂ ਕਿਹਾ ਫਿਰ ਫਾਇਦਾ ਕਿ ਹੋਇਆ ਆਉਣ ਦਾ ਥੋੜ੍ਹਾ ਜਿਹੀ ਜਗ੍ਹਾ ਤੇ ਆ ਕੇ ਲਾਹ ਦਿੱਤਾ
ਬਸ ਉਹੀ ਛੇ ਕਿਲੋਮੀਟਰ ਤੇ ਪੈਦਲ ਹੀ ਜਾਣਾ ਪੈਂਦਾ ਹਾਂ ਉਹ ਸਗੋ ਬਹੁਤ ਮੁਸ਼ਕਿਲ ਰਸਤਾ ਹੈ ਉਹ ਤਾਂ ਪੈਦਲ ਜਾਣਾ ਪੈਂਦਾ ਫਿਰ
ਉਹ ਕਹਿੰਦੇ ਮੈਂ ਕਿਹਾ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਧੁਰ ਉੱਥੋਂ ਤੱਕ ਕਿਉਂ ਨੀ ਬਣਾਇਆ ਕਹਿੰਦੇ ਇੱਥੇ ਜਿਹਨਾਂ ਦੀਆਂ ਦੁਕਾਨਾਂ ਉਹਨਾਂ ਨੇ ਸਾਨੂੰ ਅੱਗੇ ਤੱਕ ਜਾਨ ਨਹੀਂ ਦਿੱਤਾ ਬਣਾਉਣ ਨਹੀ ਦਿੱਤਾ ਇਸ ਕਰਕੇ ਮੈਂ ਕਿਹਾ ਹਾਂ ਕੀ ਕਹਿੰਦੇ ਉਹਨਾਂ ਦੀ ਫਿਰ ਦੁਕਾਨਦਾਰੀ ਬੰਦ ਹੁੰਦੀ ਹੈ ਨਾ ਹਾਂ ਫਿਰ ਗ੍ਰਾਹਕ ਨਹੀਂ ਆਣੇ।
ਹਾਂ ਇਹ ਵੀ ਹੈ ਦੁਕਾਨਦਾਰੀ ਤੇ ਹੈ ਅਗਲਿਆਂ ਦੀ। ਔਖਾ ਹੋ ਜਾਂਦਾ ਫਿਰ। ਚਲੋ ਦੇਖ ਲੈਂਨੇ ਆ। ਜਿੱਧਰ ਦਾ ਬਣਿਆ ਜਾਵਾਂਗੇ ਘੁੰਮ ਆਂਵਾਂਗੇ ਬੱਚੇ ਵੀ ਘੁੰਮ ਆਉਣਗੇ
ਹਾਂ, ਮੈਂ ਵੀ ਆਪਨੇ ਮੁੰਡੇ ਨੂੰ ਕੱਲ ਕਹਿ ਰਹੀ ਸੀ, ਚੱਲ ਬੇਟਾ ਚੱਲੀਏ, ਕਿਉਂਕਿ ਉਹ ਦਿਨ ਸਾਡੇ ਪੋਤੀ ਪੋਤਰਾ ਨਾ ਪਰ ਬੜੇ ਛੋਟੇ ਨੇ ਉਹ ਹਾਂ ਤਿੰਨ ਸਾਲ ਦਾ ਤੇ ਉਹ ਦੂਜੀ ਪੰਜ ਸਾਲ ਦੀ ਹੈ, ਕਹਿੰਦਾ ਮੰਮੀ ਇਹਨਾ ਨੇ ਜਾ ਨੀ ਸਕਣਾ ਉਹ ਕਹਿੰਦੇ ਪਾਪਾ ਸਾਨੂੰ ਲੈ ਕੇ ਕਿਉਂ ਨਹੀਂ ਗਏ ਤੁਸੀਂ ਇੱਥੇ। ਤੇ ਮੈਂ ਹੁਨ ਕਹਿੰਦੀ ਵਿਸੀ ਚਲ ਪੁਨੀਤ, ਅਸੀਂ ਚਲਨੇ ਆਂ ਚਲੋ ਰਿਸ਼ੀਕੇਸ਼ ਤੱਕ ਈ ਘੁੰਮ ਆਨੇ ਆਂ, ਹਾਂ
ਕੋਈ ਨੀ ਚਲੋ ਦੇਖਦੇ ਆ ਬਣਾ ਲੈਂਦੇ ਆ ਪ੍ਰੋਗਰਾਮ ਏ ਵੀ ਸਰਦਾਰ ਜੀ ਮੈਨੂੰ ਲੈਣ ਆਏ ਤੇ ਪੁੱਛਨੀ ਆ ਉਨਾਂ ਨੂੰ ਫਿਰ ਜੇ ਪਹਿਲਾਂ ਲੈਨ ਆ ਜਾਣਗੇ ਤੇ ਉਨਾਂ ਨੂੰ ਵੀ ਕਹਿਦਾਂਗੀ ਨਾਲ ਈ ਚੱਲੋ।
ਪਹਿਲੇ ਉੱਥੇ ਰੱਖਦੇ ਨੇ ਫੇਰ ਉਸ ਤੋਂ ਬਾਦ ਫੇਰ ਉਹ ਅੱਗੇ ਚਲੇ ਜਾਈਦਾ, ਮੈਂ ਚੱਲ ਪੁਨੀਤ ਰਿਸ਼ੀਕੇਸ਼ ਦਾ ਕੀ ਹੋਇਆ ਨੇ ਬਾਕੀ ਜੋ ਬਾਬੇ ਨੂੰ ਮਨਜੂਰ ਹੈ ਤੇ ਅੱਗੇ ਲਿਜਾਏਗਾ, ਤੇ ਅੱਗੇ ਵੀ ਚਲੇ ਜਾਂਗੇ।
ਨਾ ਰਿਸ਼ੀਕੇਸ਼ ਵੀ ਵਧੀ ਵਧੀਆ ਘੁੰਮਣ ਵਿਚ ਹੈਗੀ ਹੈ, ਬੋਤ ਜਗ੍ਹਾ ਘੁੰਮਣ ਦੀਆਂ
ਅਸੀ ਰਿਸ਼ੀਕੇਸ਼ ਅਪਨੀ ਗੱਡੀ ਖੜੀ ਕਰ ਦਿੰਨੇ ਨਾ। ਫੇਰ ਉੱਥੋਂ ਬਸਾਂ ਜਾਂਦੀਆਂ ਨੇ, ਅਸੀਂ ਉਸ ਬਸਾਂ ਤੇ ਹੀ ਫਿਰ ਅੱਗੇ ਚਲੇ ਜਾਈਦਾ ਆ।
ਤੇ ਮਤਲਬ ਤੁਸੀਂ ਗਏ ਹੋਏ ਹੋ, ਤੁਹਾਡੇ
ਆ ਨਹੀਂ ਹੁਣ ਤੇ ਸਮਾਂ ਚਲੋ ਚਲੀਏ ਹੁਣ ਤੇ ਬੜੀ ਸੜਕਾਂ ਦੀ ਸੁਵਿਧਾ ਹੋ ਗਈ ਐ ਖੁੱਲੀਆਂ ਹੋ ਗਈਆਂ ਨੇ, ਬੜੇ ਪਹਾੜ ਟੁਟ ਜਾਂਦੇ ਨੇ ਨਾ ਹੁਣ ਤੇ ਪਹਾੜ ਵੀ ਬੜੇ ਸੁੱਖ ਹੋ ਗਏ, ਜਿਸ ਟੈਮ ਬੱਸ ਜਾਂਦੀ ਆ ਨਾ ਬਿਲਕੁਲ ਮੋੜ ਤੇ, ਮੈ ਤੇ ਬਹੁਤ ਹੀ ਮੈਨੂੰ ਡਰ ਲੱਗਣ ਲੱਗ ਗਿਆ, ਮੈਂ ਕਿਆ ਹਾਂ ਹੁਣ ਕਹਿੰਦੇ ਨੇ ਹੁਣ ਉਹ ਬਂਣਾਦੇ ਪੇ ਨੇ ਤੋੜ ਥੱਲਿਓ ਉੱਪਰ ਤੱਕ ਬਹਿ ਕੇ ਚਲੇ ਜਾਓ, ਮੈਂ ਕਿਹਾ ਇਹ ਤੇ ਹੋਰ ਵੀ ਵਧੀਆ ਹੋ ਗਿਆ ਹੁਣ ਉਹ ਵੀ ਸੁਵਿਧਾ ਬਣਾਂਦੇ ਬਣਾਂਦੇ ਪਏ ਨੇ।
ਹਾਂਜੀ ਚਲੋ। ਹਾਂਜੀ, ਕਿਉਂਕਿ ਇੱਧਰ ਵੈਸ਼ਨੋ ਦੇਵੀ ਵੱਲ ਮੈਂ ਗਈ ਸੀ, ਉੱਧਰ ਤੇ ਉੱਪਰ ਤੱਕ ਹੁਣ ਆਟੋ ਵਗੈਰਾ ਚਲੈ ਜਾਂਦਾ ਔ ਚੜਾਈ ਸੌਖੀ
ਹਾਂ। ਇਸ ਚੜਾਈ ਜਿਹੜਾ ਬੜੀ ਔਖੀ ਏ ਅਹ ਨਹੀਂ ਨਹੀਂ ਕੱਚਾ ਨੀ ਹੁਣ ਬੜਾ ਬੋਤ ਫ਼ਰਕ ਪੈ ਗਿਆ ਹੁਣ ਜਿਹੜੇ ਹੋ ਕੇ ਆਏ ਨੇ ਉਹ ਕੈੰਦੇ ਹੋਰ ਵੀ ਫ਼ਰਕ ਪੈ ਗਿਆ ਹਾਂ
ਚਲੋ
ਮੈਂ ਕਿਹਾ ਚਲੋ ਦੇਖੋ ਉਹਨੂੰ ਮੁੰਡੇ ਨੂੰ ਕਹਿਨੀ ਪਈ ਆਂ ਚਲੋ ਤੁਸੀਂ ਇਕੱਠੇ ਸਲਾਹ ਬਣਾਣੇ ਆ ਤੇ ਚੱਲੇ ਆ ਹੋਰ ਕੀ ਇੱਕ ਦੂਜੇ ਦੇ ਪੱਜ ਨਾਲ ਜਰਾ ਇਕੱਠੇ ਜਾਣ ਨਾਲ ਰੌਣਕਾਂ ਲੱਗ ਜਾਂਦੀਆਂ।
ਹਾਂਜੀ -ਹਾਂਜੀ। ਹਾਂਜੀ, ਕੋਈ ਨੀ ਚੱਲਾਂਗੇ ਮੰਮੀ ਨੂੰ ਵੀ ਲੈ ਜਾਗੀ ਇੱਧਰੋਂ ਕਿੰਨੀ ਵੀ
ਹਾਂ ਸਾਰੇ ਚੱਲਣੇ ਆ
ਹਾਂਜੀ
ਕਹਿੰਦੀ ਬੇਸੀ ਤੁਹਾਡੀ ਮੰਮੀ ਕਿ ਮੈਂ ਤੁਹਾਡੀ ਕੁੜੀ ਆ ਮੇਰੀ
ਉਹੀ ਕਿੰਨੀ ਦਾ ਥੋੜਾ ਸੀ ਵੀ ਚੜ੍ਹ ਦੇਗੀ ਕਿ ਨਹੀਂ ਤਾਂ ਕਰਕੇ ਕਿੰਨੀ ਨੂੰ ਥੋੜਾ ਚੱਲਣ ਚ ਦਿੱਕਤ ਜਿਹੀ ਹੈ ਨਾ
ਕੋਈ ਨਹੀਂੀ ਉੱਥੇ ਗੁਰਦੁਆਰੇ ਰੁਕ ਜਾਏਗੀ ਗੁਰਦੁਆਰੇ ਬੜੀ ਸੰਗਤ ਰੁਕਦੀ ਹੈ ਬੜਾ ਇੱਕ ਦੂਜੇ ਦਾ ਖਿਆਲ ਰੱਖ ਦਿੰਦੇ ਨੇ ਮੈਂ ਵੀ ਰੁਕ ਗਈ ਸੀ ਨਾ ਪਿਛਲੀ ਵਾਰ ਮੈਨੂੰ ਮੁੰਡੇ ਨੇ ਬੜਾ ਜ਼ੋਰ ਲਾਇਆ ਚੱਲ ਮੈਂਖਿਆ ਨਹੀਂ ਮੈਂ ਨਹੀਂ ਜਾਂਦੀ ਸਿਰਫ ਥੋੜਾ ਜਿਨਾ ਮਤਲਬ ਕਿ ਥੋੜਾ ਜਿਨਾ ਹੀ ਰਸਤਾ ਰਹਿ ਗਿਆ ਸੀ ਪੂਰੇ ਉੱਪਰ ਮੇਨ ਦਰ ਚੰ ਕਰਨ ਮੈਂ ਵੈਸੇ ਤਾਂ ਮੈਂ ਤਿੰਨ ਦੋ ਵਾਰ ਪਹਿਲੇ ਵੀ ਹੋਆ ਸੀ
ਕੋਈ ਨੀ ਬਣਾਉਦੇ ਆ ਪ੍ਰੋਗਰਾਮ ਚੱਲਾਂਗੇ ਹਾਂਜੀ ਹਾਂਜੀ ਜਰੂਰ ਜਾਵਾਂਗੇ ਹੋਰ
ਹਾਂਜੀ ਸਭ ਵਧੀਆ ਨੇ ਹੋਰ ਤੁਸੀਂ ਮੈਂ ਜੇ ਬਣ ਜਾਏਗਾ ਤਾਂ ਬੜਾ ਵਧੀਆ ਪ੍ਰੋਗਰਾਮ ਹੈਗਾ
ਅੱਛਾ ਜੀ
ਰੌਣਕ ਵੇਲੇ ਦੇਖ ਆਵਾਂਗੇ ਮੈਨ ਤੇ ਪੈਰ ਤੇ ਮੇਰੇ ਸੱਟ ਲੱਗੀ ਸੀ ਤਾਂ ਵੀ ਮੈਂ ਚਲੀ ਗਈ ਸੀ ਅੱਗੇ ਇੱਕ ਵਸ ਅਹ ਸਰਦਾਰ ਜੀ ਜਿੰਦਾ ਸੀ ਤੇ ਤਦ ਅਸੀਂ ਆਪਣੀ ਸਾਰੀ ਫੈਮਿਲੀ ਨਾਲ ਇਕੱਠੇ ਰਲ ਕੇ ਗਏ
ਅੱਛਾ ਜੀ ਠੀਕ ਹੈ ਜੀ ਕੋਈ ਨੀ ਚੱਲ ਪਾਾਂਗੇ ਜੀ
ਹਾਂ
ਪ੍ਰੋ ਮੋਟੇ ਕੱਪੜੇ ਲੈ ਗ ਜਾ ਪੈਣ ਅਛਾ ਜੀ ਚੜਦੇ ਚੜਾਈ ਕਰਨ ਵੇਲੇ ਤੇ ਗਰਮੀ ਆ ਜਾਂਦੀ ਆ ਹਾਂਜੀ ਹਮ ਹਮ ਉਹ ਗਰਮੀ ਆ ਜਾਂਦੀ ਹੈ। ਨਾ ਚੜਾਈ ਕਰਨ ਵੇਲੇ ਤੇ ਕਰਕੇ ਫੇਰ ਮੋਟੇ ਕੱਪੜੇ ਤੇ ਲੈ ਉੱਥੇ ਮਿੱਲ ਵੀ ਜਾਂਦੇ ਹੋਣਗੇ ਦੇ ਦਿੰਦੇ ਹੋਣਗੇ ਆ ਬਾਰਿਸ਼ -ਬਾਰਿਸ਼ ਕਰਕੇ ਮੌਸਮ ਬਾਰਿਸ਼ ਦਾ ਹੋਵੇ। ਹਾਂਜੀ- ਹਾਂਜੀ। ਕੋਈ ਨਾ ਕੱਪੜਿਆਂ ਦਾ ਵਜਨ ਕਿਉਂ ਚੁੱਕਣਾ।
ਨਹੀਂ, ਉਹ ਥੋੜੇ ਲਈ ਜਾਂਦੇ ਨੇ ਲੋਕੀ, ਘਰ ਦੇ ਮੁੰਡੇ ਵੀ ਥੋੜੇ ਲਈ ਜਾਂਦੇ। ਕਿਉਂ? ਫੇਰ
ਹਾਂ।ਆਹ ਇਹ ਤੇ ਹੈ ਕਹਿੰਦੇ ਚੜ ਕੇ ਜਾਓ।ਉਹਨਾਂ ਨਾਲ ਦੇ ਨਾਲ ਇਸ਼ਨਾਨ ਕਰਲੋ।ਫੇਰ ਨੀ ਫੀਲ ਹੁੰਦਾ।ਇਹਨਾ ਜੇ ਦਸ ਪੰਜ ਮਿੰਟ ਵੀ ਰੁਕ ਜੋ ਫਿਰ ਕਹਿੰਦੇ ਠੰਡ ਲੱਗਣ ਲੱਗ ਗਏ। ਜਲਦੀ ਫੇਰ ਇਸ਼ਨਾਨ ਕਰਨਾ ਔਖਾ ਹੋ ਜਾਂਦਾ।
ਧੋਣ ਥੋੜੀ ਮੈਂ ਦੇਖਦੇ ਪਏ ਟੀ ਵੀ ਤੇ ਰੋਜ਼ ਪ੍ਰੋਗਰਾਮ ਚੱਲਦਾ ਪਿਆ।
ਹਾਂਜੀ।ਸਾਡੇ ਰਿਲੇਟਿਵ ਵੀ ਗਏ ਹੋਏ ਨੇ ਨਾ।ਮੈਂ ਉਹਨਾਂ ਤੋਂ ਪੁੱਛ ਕਿਹਾ ਸੀ।ਕਹਿੰਦੇ ਮੌਸਮ ਤੇ ਮਤਲਬ ਵਧੀਆ ਬਹੁਤ ਬਸ ਕਹਿੰਦੇ। ਚੜ੍ਹਾਈ ਚੜ੍ਹ ਕੇ ਜਾ ਕੇ ਫਟਾਫਟ ਇਸ਼ਨਾਨ ਕਰਲੋ।ਫੇਰ ਫੀਲ ਨਹੀ ਹੁੰਦੀ।ਜ਼ਿਆਦਾ
ਹਾਂ, ਨਹੀਂ ਤੇ ਰਸਤੇ ਵੀ ਆਉਂਦੇ। ਚਲੋ, ਅੱਛਾ ।ਫੇਰ ਸਤਿ ਸ੍ਰੀ ਅਕਾਲ।ਫੇ, ਰ ਮਿਲਣੇ ਹ ਹਾਂਜੀ।ਸਤਿ ਸ੍ਰੀ ਅਕਾਲ।
ਹੈ।